ਸਤਿ ਸ੍ਰੀ ਅਕਾਲ ਜੀ
ਸਤਿ੍ਰੀ ਅਕਾਲੀ ਸਿ
ਹਾਂਜੀ, ਹਾਂ ਠੀਕ- ਠੀਕ ਤੁਸੀਂ ਸੁਣਾਓ।
ਵਧੀਆ ਜੀ।
ਹੋਰ ਕੀ ਬਣ ਰਿਆ ਹੈ?
ਬਸ ਜੀ ਆਰਾਮ ਕਰਦੇ ਪਏ ਸੀ, ਲੇਟੇ ਤੇ ਸੀ, ਤੁਹਾਡਾ ਫੋਨ ਆਇਆ ਮੈਂ ਕਿਹਾ, ਅੱਜ
ਅੱਛਾ-ਅੱਛਾ- ਅੱਛਾ ਹਾਂ, ਗਰਮੀ ਬਹੁਤ ਹੈ, ਸਭ ਠੀਕ- ਠਾਕ ਵਧੀਆ। ਹੋਰ ਗਰਮੀ ਬਹੁਤ ਹੈ, ਹੋਰ ਸਭ ਠੀਕ ਠਾਕ ਵਧੀਆ। ਬੱਚੇ ਵੀ ਸਭ ਠੀਕ-ਠਾਕ, ਆਪਣੀ ਸੁਣਾਓ ਬੱਚੇ ਠੀਕ ਨੇ ਛੁ
ਹਾਂਜੀ, ਸਭ ਵਧੀਆ। ਛੁੱਟੀਆਂ ਹੋ ਗਈਆਂ ਜੀ। ਨਾਨੀ ਘਾਰ ਨਾਨੀ ਘਰ ਗਏ ਦੋ ਦਿਨ ਹੋ ਗਏ ਦੋ-ਤਿੰਨ ਛੁੱਟੀਆਂ ਹੋਈਆ ਸੀ।
ਅੱਛਾ। ਠੀਕ ਹੈ- ਠੀਕ ਹੈ ਹੋਰ ਕਿਤੇ ਪ੍ਰੋਗਰਾਮ ਨਹੀ ਬਣਾਇਆ ਫਿਰ ਘੁੰਮਣ ਦਾ ਜੰਮੂ ਘੂਮ ਜਾਨ।
ਹਾਂ ਦੇਖੋ, ਗਰਮੀ ਬੜੀ ਹੈਗੀ ਆ ਅਜੇ।
ਉਹ ਤੇ ਕੋਈ ਅੱਛਾ।
ਹਾਂ ਇਦਾ ਰਦੇ ਉਹ ਫਿਰ ਵੇਖ ਰੱਖਾਂਗੇ ਨਾ, ਉਹ ਸਲਾਹ ਬਣਾਵਾਂਗੇ ਆਪਸ ਵਿਚ ਰਲ ਕੇ ਜੋ ਫਿਰ ਜੀਵੇਂ ਬਣੇ ਟਿਕਟਾਂ- ਟੁਕਟਾਂ ਬੁੱਕ
ਅੱਛਾ-ਅੱਛਾ-ਅੱਛਾ-ਅੱਛਾ।
ਹਾਂ, ਫੇਰ ਕਰਾਂਗੇ ਗੱਲਬਾਤ। ਓਦਰੋ ਦੀ ਫਿਰ ਦੇਖਾਂਗੇ।
ਅੱਛਾ-ਅੱਛਾ।
ਪੰਜ-ਪੰਜ ਜੂਨ ਨੂੰ ਤੋਂ ਬਾਅਦ ਦੇਖ ਲਾਂਗੇ ਨਾ। ਜੇ ਗਰਮੀ ਘਟੇਗੀ ਤੇ ਫਿਰ। ਕਰ ਲਾਗੇ। ਹੂੰ। ਹੋਰ ਸੁਣਾਓ।
ਹਾਂ, ਬਸ ਠੀਕ-ਠਾਕ ਵਧੀਆ।
ਤੁਸੀਂ ਬਣਾਇਆ ਨੀ। ਤੁਸੀਂ ਬਣਾਇਆ ਨੀ, ਕਿੱਥੇ ਜਾਣ ਦਾ ਪ੍ਰੋਗਰਾਮ?
ਨਾ-ਨਾ-ਨਾ, ਮੈਂ ਰਾ ਆਪਣੇ ਉਹਨਾਂ ਦਾ ਭੈਣ ਜੀ ਨੇ ਅਤੇ ਹੈ ਉਹਨਾ ਦਾ ਇੰਤਜ਼ਾਰ ਕਰਦੇ ਵੀ ਆ ਬਾਈ ਆਉਣਗੇ ਫਿਰ ਮੈਂ ਕਿਧਰੇ ਨੇ ਜਾਣਾ ਹਾਂਜੀ ਹਾਂਜੀ ਬੱਚੇ ਨੇ ਨਾਲ ਤੇ ਭੈਣ ਜੀ ਨੇ ਫਿਰ ਆ ਤਾਂ ਫੇਰ ਹੈ ਜੀ ਉਸ ਤੋਂ ਬਾਅਦ ਫੇਰ ਮੁਸ਼ਕਿਲ ਹੀ ਹੈ ਵੈਸੇ ਤਾਂ ਮੇਰੇ ਚੱਕਰ ਲੱਗਦੇ ਹੀ ਰਹਿੰਦੇ ਨੇ ਹੂ
ਇੰਜ
ਠੇਲੇ ਹਾਂ ਹਾਂ ਸਭ ਠੀਕ ਠਾਕ ਵਧੀ
ਪਿੱਛੇ ਤੁਹਾਡੀ ਆਹ ਪਿੱਛੇ ਤੁਹਾਡੀ ਤਬੀਅਤ ਖ਼ਰਾਬ ਹੋ ਗਈ ਸੀ ਨਾ ਪੇਟ ਪੂਟ ਖਰਾਬ ਹੋ ਗਿਆ ਸੀ
ਆ ਬਸੋ ਹੋ ਗਿਆ ਸੀ ਬ ਥੋੜਾ ਬਾਹੁਦ ਘੱਟ ਖਾਧਾ ਜਾਂਦਾ ਨਾ ਇੱਧਰ ਉੱਧਰ ਜਾਓ ਤੇ ਫਿਰੇ ਉਹ ਫਿਰ ਥੋੜਾ ਖਾਣ ਕਰਕੇ ਹੋ ਗ ਜਾਂਦਾ ਇੱਧਰ ਉੱਧਰ ਪਹਿਲੇ ਵੀ ਮੇਰਾ ਪੇਟ ਇੰਜ ਹੀ ਖ਼ਰਾਬ ਹੁੰਦਾ ਸੀ ਮੈਂ ਜਦੋਂ ਕਿੱਧਰ ਜਾ ਨਾ ਤੇ ਫਿਰ ਮੈਂ ੁੰਦਾ ਘਰ ਦਾ ਬੰਦਾ ਲਿਮਿਟ ਤਾਂ ਖਾਂਦਾ ਆਹ ਫੇਿਰ ਥੋੜਾ ਇਨਾ ਫਿਰ ਕਿਧਰੇ ਜਾਓ ਕਿਧਰੇ ਕੌਫੀ ਪੀਓ ਕਿਧਰੇ ਚਾਹ ਪੀਓ ਕਿਧਰੇ ਕੁਛ ਕਿਧਰੇ ਕੁਛ ਉਹਦੇ ਕਰਕੇ ਥੋੜਾ ਉਹ ਹੋ ਜਾਂਦਾ ਦਾ ਸਿਸਟਮ ਖਰਾਬ ਬੰਦਰ ਹਾਂ ਹੋਰ ਰ ਲੋ
ਹਾਂਜੀ ਹਾਂਜੀ ਖਾ ਲਈ ਰੋਟੀ ਤੁਸੀਂ ਖਾ ਲਈ ਅਸੀਂ ਅਸੀਂ ਅੱਜ ਜੀ ਚਾਵਲ ਬਣਾਏ ਸੀ ਜੀ
ਅੱਛਾ
ਹ ਸੋਇਆੀ ਬੀਨ ਸੋਇਆਬੀਨ ਪਾ ਕੇ ਮਟਰੋ ਪਾ ਕੇ ਜ ਆਲੂ ਪਾ ਕੇ ਹਾਂ ਬਹੁਤ ਵਧੀਆ ਹਾਂ ਨਾਲ ਦਹੀਂ ਬਣਾਈ ਅਤੇ
ਅੱਛਾ ਅੱਛਾ ਅੱਛਾ ਉਹ ਕਰਾਰੇ ਚਾਵਲ ਸੱ
ਹਾਂਜੀੀ ਕਰਾਰੇ ਬਣਾਏ ਸੀ ਜੀ ਨਾਲ ਦਹੀਂ ਨਾਲ ਚਾਵਲ ਦਹੀਂ ਚਾਵਲ ਨਾਲ ਠੰਡ ਕਰਨ ਦੀ ਨਾ ਗਰਮੀ
ਅੱਛਾ ਅੱਛਾ ਅੱਛਾ ਤੇ ਉਹ ਕਿਸ ਤਰ੍ਹਾਂ ਬਣਾਉਦੇ ਸੋਇਆਬੀਨ ਦੇ ਚਾਵਲ
ਸੋਇਆ ਸੋਆਬੀਨ ਨਹੀਂ ਨਹੀਂ ਸੋਆਬੀਨ ਨੂੰ ਨਾ ਕਰੀਦਾ ਜੀ ਪਹਿਲੇ ਆਪਣਾ ਕੁੱਕਰ ਦੇ ਵਿੱਚ ਨਾ ਸੀਟੀ ਤੋਂ ਬਾਅਦ ਸੋਇਬੀਨ ਨੂੰ ਉਸ ਤੋਂ ਬਾਅਦ ਫੇਿਰ ਆਪਣਾ ਪੁੁਲਾਵ ਆਪਣਾ ਕੜਾਹੀ ਚ ਪਾ ਕੇ ਭੁੱਲੇ ਚਾਵਲ ਵਿੱਚ ਅਤੇ ਪਾਣੀ ਪਾ ਕੇ ਅਤੇ ਉਸ ਬੜੇ ਵਧੀਆ ਬੰਦੇ ਨੇ ਖੜੇ ਚਾਵਲ ਬਹੁਤ ਸਵਾਦ ਵਿੱਚ ਤੁਸੀਂ ਸਵਾਦ ਹਾਂ ਤੜਕਾ ਤੜਕਾ ਲਾ ਤੜਕਾ ਲਾ ਤੜਕਾ ਹੀ ਜੀਰੇ ਦਾ ਲਾ ਲਉ ਬ ਵਧੀਆ ਪਿਆਜ਼ ਪਾ ਕੇ
ਅੱਛਾ
ਹਮ ਪਿਆਜ ਪਾ ਕੇ ਤੜਕਾ ਲਗਾ ਕੇ ਫੇਿਰ ਉਹ ਚਾਵਲ ਪਾ ਦੋ ਪਾਣੀ ਪਾ ਦੋ ਤੇ ਨਾਲ ਹੀ ਉੱਤੇ ਉਹ ਕੀ ਕਹਿੰਦੇ ਨੇ ਇਹਨੂੰ ਜਿਹੜੀ ਕੀਤੀ ਹੁੰਦੀ ਹੈ ਸੋਇਆਬੀਨ ਉਹ ਪਾ ਕੇ ਢੱਕ ਦੋ ਬਸ ਥੋੜ੍ਹੀ ਦੇਰ ਬਾਅਦ ਹੀ ਉਹ ਆਪਣਾ ਚੱਲ ਪਾਣੀ ਸੁੱਕ ਜੇਗਾ ਚਾਵਲ ਪੱਕ ਜਾਣੇ ਨੇ ਫਸਟ ਕਲਾਸ ਬੰਦਾ ਜੀ ਵਿੱਚ ਹਾਂ ਨਾ ਥੋੜੇ ਥੋੜੇ ਮਤਲਬ ਸਨੇ ਜ ਹੀ ਹੁੰਦੇ ਨੇ
ਹਾਂ ਉਹ ਫਿਰ ਰੁੱਖੇ ਤੇ ਖਾਦੇੇ ਕਿ ਨਹੀਂ ਜਾਣਦੇ ਹੋਣੇ
ਿੰਨੇ ਰਸ ਪਿੰਨੇੁੰਦੇ ਇਹਦੇ ਵਿੱਚ ਘਿਓ ਪਾ ਕੇ ਥੋੜਾ ਹਾਂ ਨਮਕ ਨਮਕ ਕਿਨਾਰਾ ਪਾਈ ਦਾ ਜੀ ਔਰ ਫਸਟ ਕਲਾਸ ਦੇ ਵਿੱਚ ਆਪਣਾ ਮਸਾਲੇ ਜਿਹੜੇ ਮਰਜ਼ੀ ਤੁਸੀਂ ਸਵਾਦ ਅਨੁਸਾਰ ਕੜੇ ਮਸਾਲੇ
ਅੱਛਾ ਅੱਛਾ ਅੱਛਾ ਅੱਛਾ
ਹ ਵਧੀਆ ਵਧੀਆ ਹੋਰ ਸੁਣਾਓ
ਹਾਂ ਬਸ ਠੀਕ ਠਾਕ ਅਸੀਂ ਅੱਜ ਮੂੰਗੀ ਸਾਾਬਤ ਦਾਲ ਬਣਾਏ ਸੀ ਨਾਲ ਚਾਵਲ ਬਣਾਏ ਤੇ ਫਿਰ ਵੜੀਆਂ ਵੁੜੀਆਂ ਬਣਾਈਆਂ ਸ ਆਪੇ
ਅੱਛਾ ਅੱਛਾ
ਆਹੋ ਉਹ ਫੇਿਰ ਥੋੜ੍ਹੀ ਵੇਖ ਚ ਚਾਵਲਾਂ ਦੇ ਉਹ ਭੁੰਨੀਆਂ ਤੇ ਉਹ ਬਣਾਇਆ, ਵੜੀਆਂ। ਬਣਾਨੇ ਹਾਂ, ਮੈਂ ਦੋ ਵਾਰ ਫਿਰ ਪਹਿਲੇ ਉੱਧਰ ਬੇਟੇ ਨੂੰ ਭੇਜੀਆਂ ਬਾਹਰ।
ਵਾਹ ਜੀ ਵਾਹ, ਆਪ ਕਿਵੇਂ ਮਤਲਬ ਵੜੀ ਬਨਾਉਂਦੇ ਹੋ ਤੁਸੀਂ ਉਹਦੀ
ਇਹੀ, ਇਹ ਦਾਲ ਛੋਲਿਆਂ ਦੀ ਦਾਲ ਹੋ ਏ, ਮੂੰਗੀ ਦੀ ਧੋਤੀ ਹੋ ਗਈ, ਮਸਰਾਂ ਦੀ ਹੋ ਗਈ। ਅਛਾ, ਜਿਹੜੇ ਧੋਤੇ ਮਾਂ ਹੋ ਗਏ, ਚਾਰ ਦਾਲਾਂ ਇਹ ਹੋ ਗਈਆ। ਸਭ ਤੋਂ ਜਿਆਦਾ ਛੋਲਿਆਂ ਦੀ ਦਾਲ ਲੈਲੋ ਤੇ ਫਿਰ ਬਾਕੀ ਕਿ ਸਾਰੇ ਆਪਣੇ-ਆਪਣੇ ਮਰਜ਼ੀ ਬਈ ਥੋੜ੍ਹੀ-ਥੋੜੀ ਘੱਟ ਪਾ ਲੋ। ਤੇ ਫੇਰ ਮਸਾਲੇ, ਸਾਰੇ ਖੜੇ ਮਸਾਲੇ ਸਾਰੇ ਉਹਨਾ ਨੂੰ ਥੋੜਾ ਸੇਕ ਲੋਵਾ ਕੇ ਤੇ ਆਪ ਪੂਰੀ ਰਾਤ ਫਿਰ ਪਿਉਂਦੇ ਨੇ ਨਾ ਦਾਲ, ਸਾਰੀ ਦਾਲਾਂ ਕੱਠੀਆਂ ਪਿਉਂਦੇ ਦੇਂਦੀ ਹਾ। ਪੂਰੀ ਰਾਤ ਫੇਰ ਸਵੇਰੇ ਚੰਗੀ ਤਰ੍ਹਾਂ ਉਹਨਾਂ ਨੂੰ ਸਾਫ ਸਫਾਈ ਕਰਕੇ ਧੋ ਕੇ ਫਿਰ ਉਹਨਾ ਨੂੰ ਪੀਸ ਲੈਣਾ ਪਾਣੀ ਨੀ ਪਾਉਣਾ, ਪਾਣੀ ਬਿਨਾ ਪੀਸ ਨਾ ਇੱਕ-ਦੋ ਚਮਚ ਪਾਣਾ ਪਾਣੀ ਫਿਰ ਉਸ ਤੋਂ ਬਾਅਦ ਹਾਂ ਫੇਰ ਮਸਾਲੇ ਵੀ ਓਨੇ ਹੀ ਪੈਂਦੇ ਨੇ ਜਿੰਨੀਆਂ ਦਾਨਾਂ ਨੇ ਨਾ ਉਸ ਹਿਸਾਬ ਨਾਲ ਫਿਰ ਮਸਾਲੇ ਵੀ ਖੂਬ ਪੈਂਦੇ ਨੇ ਵਿੱਚ, ਤਾਂ ਵੜੀਆਂ ਬਣਦੀਆਂ ਨੇ ਦੋ ਵਾਰਾਂ ਬੜਾਈਆਂ, ਮੈ ਹੁਣ ਤੀਸਰੀ ਵਾਰ ਬਣਾਦੇ ਹਾ ਵੜੀਆਂ ਪਹਿਲੇ ਬਣਾਈਆਂ ਇੰਝ ਇੱਥੋਂ-ਉੱਥੇ ਖਤਮ ਹੋ ਗਈਆਂ ਰੋਜ਼ ਬਣਾਓ ਰੋਜ ਬਣੳ, ਫਿਰ ਉਹਦਾ ਫੋਨ ਆ ਗਿਆ ਮੁੰਢੇ ਤਾਂ ਵੜੀਆ ਭੇਜੋ ਮੈਨੂੰ, ਫੇਿਰ ਉਹਦੇ ਵਾਸਤੇ ਬਣਾਈਆਂ। ਫੇਰ ਆਹ ਫੇਰ ਆਪਣੇ ਘਰ ਵੀ ਮਨ ਕਰਦਾ ਖਾਣ ਤੇ, ਫਿਰ ਬਸ ਉਹ ਬਣਾਈਆਂ ਫੇਰ ਉਹਨੂੰ ਆਹ ਦੋ ਦਿਨ ਲ ਤੇ ਅੱਜ-ਕੱਲ ਧੁੱਪਾਂ ਹੀ ਬੜੇ ਤੇਜ਼ ਨੇ। ਦੋ ਦਿਨ ਹੀ ਸੁੱਕ ਜਾਂਦੇ ਜੇ ਹਾਂ ਬਸ-ਬਸ ਹਾਂ ਵੜੀਆਂ। ਪਾਪੜ-ਪਾਪੜ ਖਾਣ ਨੀ ਇਥੋਂ ਮਿਲਦੇ ਨੀ ਤੇ ਪਾਪੜ ਵੀ ਬੰਦਾ ਬਣਾ ਲਏ ਪਾਪੜ ਖਾਣ ਪੈਂਦੇ ਉਹਦੇ ਚ ਪਾਪੜ ਬਣਾਉਣ ਲੱਗਿਆ ਨਾ ਉਹ ਇਥੋਂ ਨਹੀ ਮਿਲਦੀ। ਮੈਂ ਸੋਚਿਆ ਸੀ, ਅ ਕਿਸੇ ਨੂੰ ਕਹਾਂਗੇ ਕਿੱਧਰੋਂ ਕੋਈ ਮਿਲੇ ਤੇ ਮੈਨੂੰ ਭੇਜ
ਕੀ ਚੀਜ਼?
ਸਾਡੇ ਇਧਰੋਂ ਮਿਲਦੇ ਨੇ। ਪਾਪੜ ਖਾਦ ਹੁੰਦੇ ਐ।
ਪਾਪੜ ਖਾਦ।
ਹਾਂ। ਉਹ ਪੈਂਦੇ ਉਹਦੇ ਵਿੱਚ, ਪਾਪੜ ਖਾਦ ਹਾਂ ਉਹ ਇੱਕ ਚਮਚ ਪਾਣਾ ਹੁੰ ਤਾਂ ਭਾਈ ਬੇਸਨ ਚ ਪਾ ਲਿਆ ਜਿਹਦੇ ਜੇ ਬਨਾਣਾ ਐ। ਜਿਸ ਦਾਲ ਦੀ ਬਣਾਣੇ ਪਾਪੜ, ਦਾਲ ਚ ਪਾ ਲਿਆ। । ਇਸ ਤਰ੍ਹਾਂ ਕਰਕੇ ਉਹ ਹੁੰਦੀ ਐ।
ਅੱਛਾ।
ਉਹ ਇੱਥੋਂ ਮਿਲਦੇ ਨੀ ਹੈ ਹਾਂ।
ਵੈਸੇ ਤੇ ਮਸ਼ਹੂਰ ਅੰਬਰਸਰ ਦੇ ਪਾਪੜ ਹੀ ਨੇ ਬੜੀਆਂ ।
ਖਾਂਦਾ ਮੈਂ ਅੰਮ੍ਰਿਤਸਰ ਤੋਂ ਬਾਅਦ ਬਣਾਈਆਂ ਵੜੀਆਂ, ਇੱਕ ਵਾਰੀ ਮੂੰਹ ਲੱਗ ਜਾਂਦਾ ਫੇਰ ਹਾਂ। ਜੇ ਕਦੇ ਆਏ ਤੇ ਜ਼ਰੂਰ, ਅਹ ਜੇ ਕਦੇ ਆਏ ਤੇ ਜ਼ਰੂਰ ਦਵਾਂਗੀ ਮੈਂ ਰੱਖਾਂਗੀ ਡੱਬਾ ਵੱਖਰਾ ਭਰ ਕੇ
ਵਾਹ ਜੀ ਵਾਹ, ਵਾਹ ਜੀ ਵਾਹ, ਬਹੋਤ ਵਧੀਆ ਗੱਲ ਐ, ਬਿਲਕੁਲ-ਬਿਲਕੁਲ ਐ ਤੇ ਫੇਰ ਘਾਰ ਦੀ ਚੀਜ਼ ਵਰਗੀ ਤੇ ਰੀਸ
ਹਾਂ ਸਾਫ ਸਫ ਸਫਾਈ ਆਲੀ ਸਾਸ ਮਨ ਵੀ ਕਰਦਾ ਮੈਂ ਜਿੰਨੀ ਵਾਰ ਅੰਬਰਸਰ ਤੋਂ ਲਿਆਦੀਆਂ ਵੜੀਆਂ ਪਾਪੜ ਮੈਂ ਲੋਕਾਂ ਨੂੰ ਈ ਵੰਡੀਆਂ ਨੇ ਬਾਈ ਕੰਮ ਆਲੀ ਨੂੰ ਦੇ ਦਿਓ ਇੱਧਰ ਉੱਧਰ ਨਹੀਂ ਆਪੇ ਨਹੀਂ‌ ਖਾਂਦੇ ਸਾਡੇ ਘਰ ਤੇ ਮੈਂ ਆਪ ਬਣਾਣੀ ਆ ਤੇ ਰੋਜ਼ ਇਹਨਾਂ ਨੂੰ ਦੇ ਦਿਓ ਬੜੀਆਂ ਰੋਜ਼ ਦੇ ਕਦੀ ਕਿਤੇ ਚ ਆਲੂਆ ਚ ਦੇਦੋ, ਕਦੇ ਚਾਵਲ ਚ ਦੇਦੋ। ਕਦੀ ਤਾਂ ਕੱਦੂ ਚ ਬਣਾ ਦਿਓ, ਕਦੇ ਕਿਸ ਤਰ੍ਹਾਂ ਕਦੇ ਆਲੂ ਹਾਂ ਟਮਾਟਰ ਪਿਆਜ ਪਾ ਕੇ ਤੇ ਬੜੀ ਬਣਾ ਦਿਓ, ਕਦੀ ਆਲੂ ਬੜੀ ਬਣਾ ਦਿਓ ਬਸ
ਇਹ ਤੇ ਬੜੀ ਵਧੀਆ ਵੇ, ਮਜਾ ਆ ਜਾਂਦਾ। ਆ ਜਾਯੋ ਬੜੀਆ ਤੇ ਵੜੀਆਂ ਦਾ ਤੇ ਵੈਸੇ ਸਵਾਦ
ਹਾਂ ਬਸ ਬ ਮਸਾਲੇ ਵੀ ਫੇਰ ਇਝ ਪਾਦੀ ਆ ਮੈਂ ਬੋਤ ਮਜ਼ੇਦਾਰ
ਆਹ ਨਹੀਂ ਤੇ ਠੀਕ ਏ ਪਤਾ ਅੰਦਾਜ਼ਾ ਆ ਗਿਆ ਅੰਦਾਜ਼ਾ ਹੋ ਗਿਆ ਬਈ ਅੰਦਾਜ਼ੇ ਨਾਲ ਚੀਜ਼ ਠੀਕ ਪੈ ਜਾਣਗੇ ਫਿਰ ਔ ਹੱਥ ਪੈ ਜਾਂਦਾ ਵੀ ਇਹਨਾਂ ਅੰਦਾਜ਼ਾ ਮਸਾਲੇ ਦਾ
ਰੂਰ ਖਵਾਤੇ ਕਦੇ ਆਏ ਤੇ ਜਰੂਰ ਖਵਾਵਾਗੇ
ਤੁਸੀਂ ਬਣਾਉਂਦੇ ਰਹਿੰਦੇ ਹੋ ਨਾ
ਹਾਂ ਬਸ ਘਰ ਦਿਖਾ ਖੁਸ਼ ਰਹਿੰਨੇ ਆ ਅਸੀ ਬਾਜ਼ਾਰਾਂ ਦੇ ਘਰ ਤੇ ਗੰਦ ਮੰੰਦ
ਆਪਣੇ ਆਪਣੇ ਘਰ ਵਰਗੀ ਤੇ ਰੀਸ ਈ ਨ ਇਹ ਤੇ ਨਾਲੇ ਆਪਣੇ ਹ ਆਪਣਾ ਬਣਾਈ ਪਤਾ ਕੀ ਚੀਜ਼ ਪਾਣੀ ਹੈ
ਆ ਬਸ ਬਸ ਚਾਂਪ ਵੀ ਘਰ ਬਣਾ ਲਈ ਦੀ ਬਸ ਬਣੇ ਦੇ ਖਾ ਖੂ ਲੋ ਹੋਰ ਕੀ ਘਰਟ ਹੀ ਲਿਆਏ ਦੀ ਹੈ
ਤੁਹਾਡੇ ਕੋਲ ਤੇ ਟਿਊਸ਼ਨ ਲੈਣੀ ਪਹਿਣੀ ਮੈਂ ਹਿਸਾਬ ਲਾਇਆ
ਅਬ, ਬਸ ਜਦੋਂ ਟਿਊਸ਼ਨ ਲੈਣੀ ਤਾਂ ਫੇਿਰ ਕਾਪੀ ਪੈਨ ਕੋਲ ਰੱਖਣਾ ਪਏਗਾ
ਹਾਂ ਇਹ ਲਵਾਂਗਾ, ਬੜੀ ਵਧੀਆ ਦੀ ਗੱਲ ਤੁਸੀਂ ਜਿਹੜੀ ਘਰ ਬਣਾਉਂਦੇ ਹੋ ਨਾ ਉਸ ਵਰਗੀ ਤੇ ਗੱਲ ਹੀ ਕੋਈ ਨਹੀ
ਤਾਂ ਹੋਰ ਕੀ ਚਲੋ ਮੈਂ ਨੀਂਦ ਖਰਾਬ ਤੇ ਨ ਕੀਤੀ
ਨਹੀਂ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਹੈ ਬੜਾ ਖੁਸ਼ ਨਹੀਂ ਨਹੀਂ ਬੜੀ ਵਧੀਆ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਦਿਲ ਚੱਲਦਾ ਪਯਾ ਸੀ, ਮੈਂ ਕਿਹਾ ਚੱਲ ਤੁਹਾਡਾ ਫੋਨ ਆ ਗਿਆ ਬੜਾ ਵਧੀਆ ਲੱਗਿਆ ਐੱ ਜੀ
ਪਿੱਛੇ ਬੈ ਫਿਰ ਕਰਿਓ ਕਿਸੇ ਦਿਨ ਤੁਸੀਂ ਔ ਨਾ
ਕਰਾਂਗਾ ਤੁਹਾਨੂੰ ਗੱਲ ਕਰਾਂਗਾ ਫਿਰ ਕਿਸੇ ਦਿਨ ਕਰਾਂਗਾ ਗੱਲ
ਆ ਹਾਂ। ਬ ਕਿਉਂਕਿ ਹੋਰ ਸਭ ਠੀਕ। ਘਰ ਕਦੋਂ ਆਣਾ ਫੇਰ ਬੱਚਿਆਂ ਨੇ?
ਹਾਂ, ਹਾਂ। ਠੀਕ ਹੈ ਜੀ ਫੇਰ ਓਕੇ, ਹਾਂ ਆ ਜਾਣਗੇ ਜੀ ਅੱਠ ਪੰਜ-ਚਾਰ ਦਿਨ ਤੱਕ। ਠੀਕ ਹੈ ਜੀ, ਆਂ ਨਹੀਂ ਪੰਜ ਚਾਰ ਦਿਨ ਤੱਕ ਆ ਜਾਨ ਨਹੀਂ ਤੇ ਸੋਮਵਾਰ ਤੱਕ।
ਅੱਛਾ ਨੋ ਦਸ ਦਿਨ ਲੱਗ
ਨਹੀਂ-ਨਹੀਂ ਘੱਟ ਹੀ ਲੱਗਨਗੇ। ਠੀਕ ਹੈ ਫਿਰ
ਠੀਕ ਹੈ ਓਕੇ-ਓਕੇ।